ਸਤਿ ਸ਼੍ਰੀ ਅਕਾਲ ਵੀ ਵੀ
ਸਤਿ ਸ਼੍ਰੀ ਅਕਾਲ ਜੀ
ਹੋਰ ਘਰ ਪਰਿਵਾਰ ਵਦੀਆ ਜੀ ਤਾਡਾ?
ਸਭ ਵਧੀਆ ਭਾਜੀ, ਸਭ ਵਧੀਆ ਜੀ।
ਕੀ ਕਾਰ ਦੇ ਹੋ ਜੀ ਅੱਜ-ਕੱਲ?
ਬਸ ਜੀ ਉੱਥੇ ਜਾਣ ਦੀ ਤਿਆਰੀ ਹੈਗੀ ਡਿਊਟੀ ਤੇ ਜੀ
ਅੱਛਾ ਜੀ।
ਹਾਂ, ਬਸ ਜੀ ਮੈਂ ਆਪਣਾ ਹੋਸਪਿਟਲ ਕਰਨਾ ਜੀ ਜੋਬ।
ਅੱਛਾ-ਅੱਛਾ ਜੀ, ਕੀ ਕੰਮ ਹੈਗਾ ਮਤਲਬ? ਚਲੋ ਵਧੀਆ ਜੀ ਹੋਰ ਕਿੱਥੇ ਘੁੰਮਣ ਮੈਂ ਤੇ ਜੀ ਘਰ ਹੈਗਾ ਜੀ ਰੋਟੀ ਰੂਟੀ ਖਾਣ ਲੱਗਾ ਵਾ
ਅੱਛਾ ਤੇ ਕੰਮ ਤੇ ਨੀ ਗਏ ਤੁਸੀ
ਨਾ ਜੀ ਮੈਂ ਸਵੇਰੇ ਹੋ ਆਇਆ ਕੰਮ ਤੇ ਰਾਤੀ ਥੋੜੀ ਆਵਾਂ
ਅੱਛਾ ਸਵੇਰੇ ਹੋ ਆਏ ਹੋ, ਤੁਹੀਂ ਕੀ ਕਰਦੇ ਜੇ?
ਮੈਂ ਤਾ ਜੀ, ਕੰਮ ਕਰ ਰਿਹਾ ਕੋਈ ਨਾ।
ਅੱਛਾ ਚਲੋ ਵਧੀਆ ਕੰਮ ਤਾਂ ਵੇਖੋ ਕਰਨਾ ਪੈਂਦਾ ਭਾਜੀ
ਉਹ ਤੇ ਬਿਨਾਂ ਕੰਮ ਤੋਂ ਵਧੀ ਥੋੜੀ ਹੈਗੀ ਹੈ। ਉਹੀ ਗੱਲ ਹੈ ਨਾ ਜੀ। ਹੋਰ ਸੁਣਾਓ ਜੀ ਕੀ ਕਰ ਰਹੇ ਹੋ ਘਰ ਪਰਿਵਾਰ ਵਧੀਆ ਜੀ
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਦੱਸੋ ਜੀ ਮੈਨੂੰ ਇਹ ਦੱਸੋ ਜੀ ਵੀ ਆਪਣਾ ਜਿਵੇਂ ਕਿਸੇ ਨੇ ਵੀਜ਼ਾ ਲਗਵਾਉਣਾ ਹੋਵੇ
ਹਾਂ, ਹਾਂ-ਹਾਂ
ਠੀਕ ਏ ਆਪਣਾ ਇੱਧਰ ਦਾ ਜੀ ਇਹ ਯੂਰੋਪੀਅਨ ਕੰ ਟਰੀ ਦਾ, ਮਤਲਬ ਕੀ ਕੁ ਖਰਚਾ ਆ ਜਾਂਦਾ ਜੀ ਓਥੇ ਦਾ।
ਖਰਚਾ ਤਾਂ ਉਹੀ ਹੈਗਾ ਜੀ ਪੰਜ ਛੇ ਲੱਖ ਰੁਪਏ
ਅੱਛਾ। ਸਾਰਾ ਕੁਛ, ਟਿਕਟ ਵਗੈਰਾ ਵਿਚ ਸਾਰਾ ਕੁਛ ਉਦੇ ਵਿਚ ਈ ਹੈਗਾ।
ਹਾਂਜੀ ਹਾਂਜੀ ਹਾਂਜੀ ਸਭ ਕੁਛ ਵੇਚੇਗਾ ਜੀ ਇੱਕ ਸਾਲ ਦਾ ਵੀਜ਼ਾ ਲੱਗੇਗਾ
ਅੱਛਾ।
ਹਾਂਜੀ।
ਚਲੋ ਮੈਂ ਕਰਾਣਾ ਸੀ ਜਿਹੜਾ ਇੱਕ ਕੰਮ ਭਾਈ
ਕੋਈ ਨੀ ਮੈਂ ਧਾ ਦਸਾਗਾ ਮੈ ਮੈ ਪੋ ਪ੍ਰੋਸੈਸ ਵਾਂ ਕੀ-ਕੀ ਹੁੰਦਾ ਆ
ਮੈਮ ਜ਼ਰੂਰ ਪ੍ਰੋਸੈਸ ਜ਼ਰੂਰ ਦੱਸਣਾ ਤੁਸੀਂ ਠੀਕ ਹੈ।
ਹੂੰ-ਹੂੰ ਪਤਾ ਕੀ ਹੈ ਜੀ ਪਹਿਲੇ ਤੇ ਜਾਣੇ ਪਾਸਪੋਰਟ ਮੰਗਵਾਉਣਾ ਪਏਗਾ
ਉਹ ਤੇ ਹੈਗਾ ਜੀ ਹੈਗਾ ਉਹ ਤੇ
ਹੈਗਾ ਜੀ, ਜੈਵੇਂ ਫੇਰ ਜੈਵੇਂ ਤੁਸੀਂ ਕੋਈ ਕੰਟਰੀ ਦਾ ਬੀਜਾ ਲਵਾਣਾ, ਤਾਂ ਮੈਨੂੰ ਦੱਸੋ।
ਬਿਲਕੁਲ, ਮੈਂ ਦੱਸਾਂਗਾ ਤੁਵਾਨੂੰ। ਮੁੰਡੇ ਨੂੰ ਮੈਂ ਪੁੱਛਲਾ ਜਰਾ, ਕੈ ਰੇਹਾ ਸੀ ਮੈਂ ਕੇਆ ਓ ਚਲੋ ਮੈਂ ਕੋਈ ਪਤਾ ਲੱਗੇਗਾ ਤੁਹਾਨੂੰ ਦੱਸਾਂ ਜ਼ਰੂਰ ਮੈਂ
ਨਈ ਹੁਣ ਮੈਨੂੰ ਤੁਸੀਂ ਏਹ ਦੱਸੋ ਕੇਹੜੀ ਕੰਟਰੀ ਦਾ ਲਵਾਣਾ ਏ ਵੀਜ਼ਾ?
ਕਿਹੜੀ ਕੰਟਰੀ ਦਾ ਉਹ ਉੱਧਰ ਦਾ ਜੀ ਆਪਣਾ ਇਹ ਲਾ ਲਓ ਤੁਸੀਂ ਯੂਰੋਪੀਅਨ ਕੰਟਰੀ ਜਰਮਨੀ ਜੁਰਮਨੀ ਕੋਈ ਹੈਗੀ
ਅੱਛਾ ਅੱਛਾ ਜੀ ਉਹਦੇ ਚ ਤੁਹਾਨੂੰ ਪਤਾ ਜੀ ਸਟੱਡੀ ਵੀਜ਼ਾ ਮੀਲੇਗਾ, ਸੱਤ-ਅੱਠ ਲੱਖ ਰੁਪਏ ਚ।
ਅੱਛਾ।
ਹਾਂਜੀ
ਤੇ ਉੱਤੇ ਵਰਗ ਮਿਲ ਜਾਂਦਾ
ਮਿਲ ਜਾਏਗਾ ਜੀ ਵਰਕ ਪਰਮਿਟ ਥੋੜਾ ਗਿਆਰ ਬਾਰਾਂ ਲੱਖ ਰੁਪਏ ਦਾ ਮਿਲੇਗਾ।
ਅੱਛਾ ਗਿਆਰਾਂ ਬਾਰਾਂ ਦਾ ਮਿਲ ਜਾਏਗਾ ਉਹ
ਹਾਂਜੀ
ਚਲੋ ਦੇਖਣੇ ਆ ਫਿਰ ਕਿਹੜਾ ਕਰਨਾ।
ਹਾਂ-ਹਾਂ, ਕੋਈ ਨੀ ਹੋਰ, ਹੋਰ ਦੱਸੋ ਜੀ ਕੰਮ ਕਾਰ ਵਧੀਆ ਘੁੰਮਣ-ਘਾਮਣ ਜਾ ਰੇ ਕਿੱਥੇ ਨਈ? ਹਾਂ ਵਧੀਆ ਜੀ
ਕਾਰ ਬਾਰ ਸਵ ਵਦੀਆ? ਹੋਰ, ਕਦ ਆ ਰਹੇ ਓ ਫੇਰ ਇੱਥੇ?
ਕੋਈ ਨੀ ਆਵਾਂਗੇ ਜੀ ਥੋੜੇ ਟੈਮ ਬਾਦ
ਅੱਛਾ- ਅੱਛਾ।
ਹਾਂਜੀ ਹੋਰ ਦੱਸੋ ਜੀ ਤੁਸੀ ਮੈਂ ਤਾਂ ਵਧੀਆ ਜੀ ਅੱਜ ਕੱਲ ਕੰਮ ਧੰਦਾ ਹੈ ਨੀ।
ਕੰਮ ਧੰਦਾ ਨੀ ਹੈ ਨੀ ਹੈ ਭਾਜੀ ਉਹ ਤੇ ਪਤਾ
ਕਰਪਸ਼ਨ ਬੜਾ ਹੋਇਆ ਹੈ ਤੁਹਾਨੂੰ ਪਤਾ ਹੀ ਇੰਡੀਆ ਚ
ਨਈ-ਨਈ ਐਸਾ ਕੁਛ ਨਈ ਐ ਦੇਖੋ, ਜੀਂ ਓ ਤੇ ਹਰ ਜਗਾ ਈ ਹੁੰਦਾ ਜੀ ਸਪੈਸਲ ਆ ਥੌ
ਪਤਾ ਕੀ ਐ ਈਡੀਆ ਚ ਕੰਮ ਚੱਲਦਾ ਹੈ ਨੀ, ਬਾਰਲੇ ਦੇਸ਼ ਦੀ ਧਾਨੂੰ ਪਤਾ ਕਮਾਈ ਹੈਗੀ ਐ ਵਧੀਆ।
ਨਹੀਂ-ਨਹੀਂ ਭਾਜੀ, ਐਸਾ ਕੁਛ ਨੀ ਹੈ। ਜਿੰਨੇ ਮੇਨਤ ਕਰਨੀ ਹੋਵੇ ਨਾ, ਓਨੇ ਇੱਥੇ ਵੀ ਕਾਰ ਲੈਣੀ ਹੈ ਜੀ। ਕੋਈ ਐਸੀ ਵੱਡੀ ਗੱਲ ਨਈ ਏ।
ਉਹ ਤਾਂ ਹੀ ਇੱਕ ਦੋ ਬੰਦੇ ਹੁੰਦੇ ਹਨ ਜ਼ਿਆਦਾਤਰ ਤੁਹਾਨੂੰ ਪਤਾ ਹੈਗੇ ਨਿਕੰਮੇ ਹੈਗੇ ਹਨ।
ਉਹ ਤੇ ਤੁਆਡੀ ਗੱਲ ਠੀਕ ਹੈਗੀ ਏ, ਪਰ ਫੇਰ ਵੀ ਇੰਡੀਆ ਤਾ ਅਪਣਾ ਇੰਡੀਆ ਹੀ ਹੈਗਾ ਜੀ।
ਉਹ ਤੇ ਹੈ ਹੀ ਹੈ ਜੀ ਫਿਰ ਵੀ ਬੰਦੇ ਨੇ ਅਗਰ ਮੋਟਾ ਪੈਸਾ ਕਮਾਣਾ ਤੇ ਇੱਕ ਵਾਰੀ ਬਾਰ ਲੇ ਜਾਣਾ ਹੀ ਪਏਗਾ ਨਾ।
ਹਾਂ ਹੈ ਤੇ ਜੀ
ਦਸ-ਪੰਦਰਾਂ ਹਜ਼ਾਰ ਦੀ ਨੌਕਰੀ ਮੀਲਗੀ ਆ
ਓ ਤੇ ਮੈਨ ਪਤਾ ਏ ਜੀ, ਪਰ ਫੇਰ ਬੀ ਬੰਦਾ ਮੇਨਤੀ ਹੋਵੇ ਨਾ, ਐਥੇ ਈ ਕਰੋੜ ਰਪੇ ਕਮਾ ਲੇਗਾ।
ਓਈ ਪਤੈ ਕੀ ਏ ਜੀ, ਸਾਡੀ ਗਲੀ ਦਾ ਇੱਕ ਮੁੰਡਾ ਹੈਗਾ ਸੀ ਲੰਗੜੀ
ਅੱਛਾ ਜੀ।
ਓ ਐਥੇ ਤੀਹ ਹਜਾਰ ਮ੍ਹੀਨਾ ਕਮਾਂਦਾ ਸੀ।
ਅੱਛਾ ਜੀ।
ਮਾਂ ਨੂੰ ਵੀ ਬੜਾ ਮਾਰਦਾ ਸੀ।
ਅੱਛਾ।
ਮਾਂ ਨੂੰ ਮਾਰਨਾ ਤੇ ਗਲਤ ਗੱਲ ਏ, ਕੇਓ ਜੀ?
ਓ ਤੇ ਗੱਲ-ਗੱਲ ਹੈਗੀ ਜੀ।
ਓ ਐਥੇ ਤੀਹ-ਚਾਲੀ ਹਜਾਰ ਕਮਾਂਦਾ ਸੀ, ਬਾਰ ਗੇਆ ਜੀ ਵੇਖੋ ਦੁਬਈ ਈਜਕੱਲ ਜਗ੍ਹਾ ਚਲਾ ਗੇਆ
ਅੱਛਾ।
ਓਥੇ ਜਾ ਕੇ ਜੀ ਵੇਖੋ ਹੂਨ ਦ ਸਾਰਾ ਉੱਨੀ ਹਜ਼ਾਰ ਕਮਾ ਰਿਹਾ ਇਥੇ ਚੰਗਾ ਬੜਾ ਇੰਡੀਆ ਤੀਹ ਚਾਲੀ ਹਜ਼ਾਰ ਕਮਾਂਦਾ ਸੀ।
ਅੱਛਾ।
ਹਾਂਜੀ, ਹੁਨ ਤੁਸੀਂ ਦੱਸੋ ਕਿ-ਕੀ ਫੈਦਾ ਹੋਏਆ? ਹੁਣ ਓਥੇ ਠਾਰਾਂ ਉੱਨੀ ਜ਼ਾਰ ਕਮਾ ਰਿਹਾ, ਏਥੇ ਇੰਡੀਆ ਚ ਕਮਾਂਦਾ ਸੀ ਤੀਹ ਚਾਲੀ ਜ਼ਾਰ।
ਸਵੇਰ ਦੇ ਉਲਟਾ ਘੱਟ ਕੁ ਹੋ ਗਈ ਕਮਾਈ ਉਹਦੀ ਵੀ
ਓਈ ਓ ਡੱਗ ਹੇਗਾ ਸੀ ਨਾ, ਅਨਪੜ ਹੈਗੈ ਤ੍ਹਾਨ ਪਤੈ ਆਪਨੀ ਹੂਸੇ਼ਆਰੀ ਮਾਰਦੇਣ ਕਈ ਬੰਦੇ।
ਅੱਛਾ ਜੀ।
ਹਾਂ, ਓਈ ਗਾੱਲ ਹਾਈ ਏ।
ਅੱਛਾ।
ਹੂੰ।
ਚਲੋ ਕੋਈ ਨੀ, ਵੇਖੋ ਭਾਈ ਜਿੰਨੇ ਵੇਖੋ ਮੇਹਨਤ ਕਰਨੀ ਏ ਨਾ ਓ ਬਾਰ ਵੀ ਕਾਰ ਲੈ, ਐਥੇ ਕਾਰ ਲੈ ਕੋਈ ਓਦੀ
ਸਈ ਏ। ਪਰ ਪੈਸੇ ਦਾ ਬੜਾ ਫ਼ਰਕ ਏ ਨਾ, ਕਰੰਸੀ ਜੇ ਤੁਸੀਂ ਮੇਨਤ ਬਾਰ ਕਰੋਗੇ। ਤੁਹਾਨੂੰ ਜ਼ਿਆਦਾ ਪੈਹਾ ਮਿਲੇਗਾ, ਜੇ ਤੁਸੀਂ ਇੰਡੀਆ ਚ ਕਰੋਗੇ ਤੁਆਨੂੰ ਇੰਨੀ ਕਮਾਈ ਨੀ ਹੈ ਹਾਂਜੀ।
ਹੋਰ ਸੁਨਾਓ ਤੁਸੀਂ?
ਬਾਸ ਜੀ ਵਦੀਆ ਭਾਜੀ, ਓਈ ਤੁਆਡੇ ਨਾਲ ਗਾੱਲ ਕਰਨੀ ਸੀ ਆਜ-ਕਾੱਲ ਕਾੰਮ ਬਨਦੇ ਹੈ
ਨਈ ਓ ਤੇ ਨਈ ਐ ਭਾਜੀ, ਮੈਂ ਤਾੱਡੀ ਗਾੱਲ ਬਿਲਕੁਲ ਮੰਨਾ ਇਸ ਗੱਲ ਨੂੰ ਮੈਂ ਪਿੱਛੇ ਨੀ ਹਾਟ ਰੇਆ ਤਾੱਡੀ। ਪਰ ਐ ਹੈਗੈ, ਵੇਖੋ ਹੋਨ ਚਲੋ ਕੋਛ ਨਾ ਕੋਛ ਤਾਂ ਕਰਨਾ ਈ ਪੇਗਾ ਜੀ।
ਓਈ ਗਾੱਲ ਏ ਨਾ। ਪਤਾ ਕੀ ਏ, ਜਦੋਂ ਤੱਕ ਬੰਦੇ ਕੋਲ ਪੈਸਾ ਨਈ ਆਏਗਾ ਓਦੀ ਕੋਈ ਵੈਲਿਊ ਨੀ ਏ।
ਅੱਛਾ, ਨਈ ਐ ਤੇ ਵੇਖੋ ਜੀ ਸਿੰਪਲ ਜੀ ਗਾੱਲ ਹੈਗੀ ਏ ਜ ਜਰੂਰ ਪੈਸੇ ਨੀ ਹੋਏਗਾ, ਤੇ ਵੈਲਊ ਕਿਵੇਂ ਹੋਏਗੀ ਬੰਦੇ ਦੀ ਐ ਤੇ ਆਪ ਸਮਜਦਾਰ ਹੈਗੇ ਓ ਤੁਸੀ।
ਪਤਾ ਕੀ ਐ ਜੀ, ਜੇ ਬੰਦੇ ਕੋਲ ਪੈਸਾ ਨੀ ਐ ਫੇਰ ਓਦੀ ਕੋਈ ਵੈਲਊ ਨੀ ਪੈਹੇ ਨਾਲ ਹਰ ਚੀਜ ਆਂਦੀ ਏ।
ਹੂੰ, ਅਰੇ ਭਾਜੀ ਐ ਛੱਡੋ ਕਈ ਮੁੰਡੇ ਤੇ ਐਸੇ ਹੈਗੇ ਨੇ, ਬਾਰੋਂ ਪੈਸਾ ਕਮਾ ਕੇ ਆਏ ਨੇ ਜੀ
ਹਾਂਜੀ
ਠੀਕ ਏ, ਤੇ ਘਰ ਓਹਨਾਂ ਨੂੰ ਪੈ ਗਈ ਸੱਟੇ ਦੀ ਲਾਤ ਕੀ?
ਹਾਂਜੀ।
ਕਲਰ ਪ੍ਰਡੀਕਸ਼ਨ ਹੁੰਦੇ ਨਾ ਭਾਜੀ ਗ
ਹਾਂਜੀ-ਹਾਂਜੀ।
ਓ ਕਲਰ ਜੇੜੇ ਓ, ਸਿਲੈਕਟ ਹੋਏ ਹੁੰਦੇ ਨ ਗ੍ਰੀਨ, ਰੈਡ ਕਲਰ ਟ੍ਰੇਡਿੰਗ ਕੈਂਦੇ ਨੇ ਜਿਨੂੰ, ਓ ਓ ਮੁੰਡੇ ਨੂੰ ਲਾੱਗ ਗੀ ਲਾੱਤ ਜੀ।
ਅੱਛਾ ਜੀ।
ਹਾਂ, ਤੇ ਓ ਘਰੋ ਪੈਸੇ ਲੈ-ਲੈ ਕੇਜੀ ਐ ਗੇਮਾਂ ਚ ਲੀਖਨ ਲਾੱਗ ਗੇਆ ਜੀ। ਜੇੜੇ ਸਾਰੇ ਕਮਾ ਕੇ ਆਏਆ ਸੀ ਨਾ, ਸਾਰੇ ਹਾਰ ਗੇਆ ਜੀ ਓਦੇ ਚ
ਓ ਤੇ ਗ਼ਲਤ ਗੱਲ ਹੈਗੀ ਏ ਜੀ, ਵੇਖੋ ਹਾਰ ਬੰਦੇ ਨੂੰ ਤਰੀਕੇ ਨਾਲ ਚੱਲਨਾ ਚਾਈਦੈ।
ਆੱਜ ਐਵੇਂ ਸੜਕਾਂ ਤੇ ਘੁੰਮਦੈ, ਨੰਗੇ ਪੈਰੀ ਜੀ ਚੱਪਲਾਂ ਵੀ ਨੀ ਐ ਐਦੇ ਦੇ ਕੋੋਲ ਜੀ।
ਅੱਛਾ ਜੀ।
ਦੱਸੋ, ਐਸੇ ਵੀ ਮੁੰਡੇ ਹੈਗੇ ਨੂੰ ਭਾਜੀ। ਮੈਂ ਤੇ ਕੈਈ ਰੇਆ, ਚਏ ਬਾਰ ਚੱਲ ਜੇ ਬੰਦੇ ਦਿਮਾਗ ਨਈ ਆ ਨਾ ਜੇ ਆਪਣੀ ਅਕਲ ਨੀ ਹੈਗੀ, ਤੇ ਓ ਕਾਮਯਾਬ ਹੈ ਈ ਨੀ ਜੀ।
ਓ ਤੇ ਗਾੱਲ ਸਈ ਏ ਭਾਜੀ ਤਾਹਡੀ। ਪਤਾ ਕੀ ਗਾੱਲ ਏ ਜੀ, ਹਰ ਤਰੀ ਤਰੀਕੇ ਨਾਲ ਚੱਲਨਾ ਪੈਂਦੈ ਏ ਨਾ
ਤਰੀਕੇ ਨਾਲ ਚੱਲਣਾ ਪੈਂਦਾ ਐ ਮੁੰਡੇਆਂ ਨੂੰ ਸਮਝ ਨੀ ਐ ਨਾ ਸਮਝ ਅੱਜ ਦੇ ਮੁੰਡੇਆਂ ਨੂੰ।
ਓਈ ਗਾੱਲ ਹੈਗੀ ਏ ਜੀ।
ਐ ਆਜ-ਕਾੱਲ, ਦੇ ਮੁੰਡੇਆਂ ਨੂੰ ਸਮਜ ਨੀ ਐ ਜੀ।
ਹੂੰ, ਹੂੰ ਹੋਰ ਸੁਣਾਓ ਤੁਸੀਂ ਕੀ ਫੀਚਰ ਸੋਚੇਆ ਫੇਰ ਆਪਣਾ?
ਫਿਊਚਰ ਤਾਂ ਮੈਂ, ਸੋਚੀ ਲੇਆ ਏ ਜੀ ਕੁਛ ਨਾ ਕੁਛ ਤਾਂ ਵੇਖੋ ਕਰਨਾ ਈ ਹੈਗੈ। ਹੋਨ ਸਾਡੀ ਗਲੀ ਚ ਮੁੰਡਾ ਹੈਗੈ ਜੀ, ਓਰ ਮੁੰਡਾ ਹੈ ਰਸ਼ੀਆ ਤੋਂ ਜੀ।
ਅੱਛਾ ਜੀ।
ਰਸ਼ਿਆ ਦਾ ਮੁੰਡਾ ਆਇਆ, ਉਹ ਗਲੀ, ਕੀ ਗੱਲ ਹੋਈ ਜੀ, ਕੁੜੀ ਹੈਗੀ ਸੀ ਜੀ।
ਅੱਛਾ ਜੀ।
ਕੁੜੀ ਨਾਲ ਕੀ ਹੋ ਸੋਦਾ ਦੀ ਵੀ, ਮੈਂ ਗੱਲਬਾਤ ਬਣਾ ਲੈ ਆਪਣੀ।
ਅੱਛਾ ਜੀ।
ਉਹਦਾ, ਉਹ ਫੜਿਆ ਗਿਆ ਜੀ
ਅੱਛਾ ਫੇਰ।
ਫਿਰਟਕ ਹੋਰ ਰਹੀ ਉਹਦੀ ਹੋਰ ਕੀ
ਅੱਛਾ ਜੀ, ਗ਼ਲਤ ਗੱਲ ਹੈ ਨਾ ਜੀ ਕੁੜੀਆਂ ਨਹੀ ਛੇੜਨੀ ਚਾਹੀਦੀ ਹੈ, ਅੱਜ- ਕੱਲ ਦੇ ਜਮਾਨੇ 'ਚ ਤੁਹਾਨੂੰ ਪਤਾ, ਮਾਰ ਦਿੰਦੇ ਨੇ।
ਪਤਾ ਕੀ ਗੱਲ ਹੈ, ਕਿ ਆਹ ਬੰਦਾ ਸੈਟ ਹੈਗਾ, ਇੰਨੇ ਵੱਡੇ ਲੈਵਲ ਤੇ ਪਹੁੰਚ ਗਿਆ, ਤੂੰ ਛੋਟੇ ਮੋਟੇ ਕਿਆ ਕੰਮ ਕਰ ਰੇਐ ਏਥੇ ਆ ਕੇ, ਏਹੇ ਸੱਟੇ ਲਾ ਕੁੜੀਆਂ 'ਚ? ਖੇਡ ਸ਼ਰਾਬਾ ਬੀ ਤੇ, ਇਹ ਗ਼ਲਤ ਕੰਮ ਹੈਗਾ ਨਾ ਜੀ
ਸਹੀ ਗੱਲ ਹੈ, ਇਹ ਗਲਤ ਗੱਲ ਹੈਗੀ ਹੈ।
ਪਤਾ ਕੀ ਹੈ ਜੀ, ਉਹ ਤੇ ਹੈ ਹੀ ਏ ਉਹੀ ਗੱਲ, ਮੈਂ ਤਾਂ ਵਧੀਆ ਜੀ। ਤੁਸੀਂ ਦੱਸੋ, ਕੀ ਕਰ ਰਹੇ ਹੋ ਭਾਜੀ ਵਧੀਆ ਜੀ, ਹਾਂ ਵਧੀਆ ਜੀ। ਹਾਂ, ਵਧੀਆ ਜੀ ਵਧੀਆ ਪਤਾ ਕੀ ਹੈ ਜੀ, ਤੁਹਾਨੂੰ ਪਤਾ ਹੈਗਾ, ਅੱਜ- ਕੱਲ੍ਹ ਬੜਾ ਕਰਪਸ਼ਨ ਹੈਗਾ ਇੰਡੀਆ 'ਚ
ਕਰਪਸ਼ਨ ਤੇ ਹੈਗਾ ਜੀ, ਉਹ ਮੈਂ ਤੁਹਾਡੀ ਗੱਲ ਮੰਨ ਰਿਹਾ, ਚਲੋ ਇਹ ਦੂਜੇ ਵਿਛੇ ਹੋ ਗਿਆ। ਇਹਦੇ ਤੇ ਚਰਚਾ ਕਰਨੀ, ਤੇ ਚਲੋ ਛੱਡੋ।
ਹਾਂ, ਹੁਣ ਦੇਖੋ ਪੋਲਿਊਸ਼ਨ ਕਿੰਨਾ ਹੈਗਾ ਇੰਡੀਆ 'ਚ
ਹਾਂ -ਹਾਂ, ਬਿਲਕੁਲ, ਬਿਲਕਲ ਪੋਲਿਊਸ਼ਨ ਬੜਾ ਹੈਗਾ ਜੀ ਇਥੇ
ਦੇਖੋ ਅੱਜ -ਕੱਲ੍ਹ ਜਾਨਵਰਾਂ ਦੀ ਕਿੰਨੀ ਦਿੱਕਤ ਆ ਰਹੀ ਹੈ, ਸਾਹ ਲੈਣ ਦੀ ਦਿੱਕਤ ਆ ਰਹੀ ਹੈ।
ਸਾਹ ਲੈਣ ਦਿੱਕਤ ਆ ਰਹੀ ਹੈ, ਬਿਲਕੁਲ।
ਉਹੀ ਤੇ, ਇੰਡੀਆ 'ਚ ਪਤਾ ਕੀ ਜਿਹੜੀ ਇਕਲੀਆਂ ਇਕੱਲੀਆਂ ਫੈਕਟਰੀਆਂ ਖੋਲ੍ਹੀਆਂ ਜਾਂਦੀਆਂ ਬੜੀ ਦਿੱਕਤ ਅਲਗ, ਇਹੀ ਨਾ ਅਲਗ ਜਗਾ ਇਡੰਸਟਰੀਜ ਏਰੀਏ 'ਚ ਖੋਲਣੀ ਚਾਹੀਦੀ ਹੈ
ਇਹ ਭਾਜੀ ਪਤਾ ਕੀ ਹੈਗਾ, ਸਿਸਟਮ ਨੀ ਹੈ ਵਧੀਆ ਇ ਚੈ ਵਾਲਾ ਫੈਕਟਰੀਆਂ, ਫੁਕਟਰੀਆਂ ਜਗਾ-ਜਗਾ ਤੇ ਖੁੱਲ ਜਾਂਦੀਆਂ ਨੇ, ਬੀਨਾਂ ਲਾਈਸੈਂਸ ਤੋਂ ਚੱਲਦੀ ਏ ਨਾ ਪਲ ਊਸ਼ਨ ਜੈ ਇਕ ਹੁੰਦਾ ਜੀ, ਕਿੰਨਾ ਕਰ ਰਹੇ ਹਾਂ। ਕਰਪਸ਼ਨ, ਗੱਲ ਆਹੀ ਹੈ ਕਰਪਸ਼ਨ ਦੀ ਹੈ ਜ
ਆਹ, ਉਹੀ ਗੱਲ ਹੈ ਨਾ ਜੀ। ਤੁਹਾਡੇ ਸਾਹਮਣੇ, ਤੁਹਾਡੇ ਵੀ ਉਥੇ ਹੋਣੀਆਂ ਫੈਕਟਰੀਆਂ
ਹਮ, ਹੈਗੀਆਂ ਸਾਡੇ ਇੱਥੇ ਵੀ।
ਉਹੀ ਗੱਲ ਨਾ। ਇਹ, ਜਦੋਂ ਤੱਕ ਕਰਪਸ਼ਨ ਨਹੀਂ ਖ਼ਤਮ ਹੋਏਗਾ, ਕੋਈ ਫਾਇਦਾ ਨਹੀਂ ਫਿਰ।
ਹਾਂਜੀ, ਉਹਦੇ ਦੇਖੋ ਸਟੈਪ ਚਕਣੇ ਪੈਣਗੇ, ਇੰਡੀਆ ਦੇ ਬੰਦਿਆਂ ਨੂੰ। ਕਰਪਸ਼ਨ ਖਤਮ ਕਰਨ ਲਈ
ਬੜਾ ਮੁਸ਼ਕਿਲ ਹੈ, ਕਰਪਸ਼ਨ ਖਤਮ ਹੋਈ ਇੰਡੀਆ
ਨਹੀਂ ਖ਼ਤਮ ਦੇੇਖੋ ਜੀ, ਮੁਸ਼ਕਿਲ ਤੇ ਹੈਗਾ, ਪਰ ਨਾਮੁਮਕਿਨ ਨਹੀਂ ਕਹਿ ਸਕਦੇ ਆਪਾਂ, ਮੁਸ਼ਕਿਲ ਜ਼ਰੂਰ ਹੈਗਾ ਨੇ।
ਹਾਂਜੀ।
ਇਹ ਨਹੀ ਹੈ ਕਿ, ਖਤਮ ਨਹੀ ਹੋ ਸਕਦਾ।
ਹਾਂਜੀ, ਹਾਂਜੀ।
ਪਰ ਇੱਥੇ ਪਤਾ ਕੀ ਗੱਲ ਏ, ਇੰਡੀਆ ਦੇ ਜਿਹੜੇ ਹੈਗੇ ਨਾ ਮੁੰਡੇ, ਭਾਰਤ ਦੇ ਮੁੰਡੇ ਹੈਗੇ ਨੇ ਜਿਹੜੇ ਉਹਨਾਂ ਦਾ ਧਿਆਨ ਸ਼ਰਾਬਾਂ ਵੱਲ ਜ਼ਿਆਦਾ ਹੈਗਾ ਜੀ ਅੱਜ- ਕੱਲ੍ਹ, ਗ਼ਲਤ ਚੀਜ਼ਾਂ ਵੱਲ ਜ਼ਿਆਦਾ ਹੈਗਾ, ਤੇ ਉਹ ਕਰਪਸ਼ਨ ਹਾਂਜੀ, ਤੁਸੀਂ ਵੀ ਸੰਭਰ ਰਹਿਣੇ ਹੋ, ਇਸ ਉਮਰੇ ਚ ਤੁਸੀਂ ਵੀ ਹੈਗੇ ਹੋ
ਚਲੋ ਠੀਕ ਹੈ ਜੀ, ਮੈਂ ਤੁਹਾਨੂੰ ਫਿਰ ਬਾਅਦ 'ਚੋਂ ਕਰਨਾ ਕੋਲ, ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ ਜੀ
ਕੋਈ ਨੀ, ਮੈਨੂੰ ਵੀ ਬੜਾ ਵਧੀਆ ਲੱਗਿਆ, ਮੈਨੂੰ ਜਦ ਵੀ ਫਰੀ ਹੋਏ, ਜ਼ਰੂਰ ਕੋਲ ਕਰਿਓ ਜੀ